ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਏ?
ਠੀਕ ਐ। ਤੁਸੀਂ ਸੁਣਾਓ?
ਬਸ ਵਧੀਆ। ਹੋਰ, ਕੀ ਕਰ ਰਏ ਸੀ?
ਬਸ ਥੋੜ੍ਹਾ ਬੋਤਾ ਸਿਲਾਈ ਦਾ ਕੰਮ ਕਰਨ ਲੱਗੀ ਸੀ। ਮਸ਼ੀਨ ਰੱਖ
ਅੱਛਾ, ਅੱਛਾ। ਅੱਜ ਤੇ ਮੌਸਮ, ਬੜਾ ਵਧੀਆ ਹੋਇਆ। ਮੌਸਮ ਜਰਾ ਉਤੇ ਹਵਾ ਲਵੋ, ਠੰਡੀ-ਠੰਡੀ। ਅੱਜ ਤੇ ਮੌਸਮ ਬੜਾ ਵਧੀਆ ਹੋਇਆ ਦਾ।
ਬਸ ਏਈ ਤੇ, ਏਈ ਐ ਨਾਂ ਹਵਾ ਲੈਣ ਜਾਵਾਂਗੀ ਤੇ ਕੰਮ ਰਹਿ ਜੇਗਾ। ਮੌਸਮ ਠੀਕ ਐ ਇਸ ਕਰਕੇ। ਏਦੇ ਮਸ਼ੀਨ ਰੱਖੀ ਸੀ ਅਸੀਂ ਤਾਂ
ਅੱਜ ਮੌਸਮ ਸਈ ਹੋਇਆ ਥੋੜਾ।
ਹਾਂਜੀ, ਹੋਇਆ ਤੇ ਵੇ। ਅੱਜ ਤੇ ਥੋੜਾ ਤਰੋਂਕਾ ਪਿਆ ਆਵੇ ਨਹੀਂ ਤੇ ਦੋ ਦਿਨ ਤੋਂ ਤੇ ਜਾਨ ਨਿਕਲਦੀ ਪਈ ਸੀ।
ਹਾਂ ਨਹੀਂ ਵਧੀਆ ਹੋ ਗਿਆ ਮੌਸਮ ਅੱਜ, ਹਵਾ ਬੜੀ- ਅੱਛੀ ਚੱਲ ਰਹੀ ਅੱਜ, ਤੇ ਮੈਂ ਕਿਹਾ ਚੱਲ ਉੱਪਰ ਟਹਿਲ ਦੀ- ਫੀਸੀ ਮੈਂ ਕਿਹਾ ਚਲੋ ਫੋਨ ਕਰਾਂ ਹਾਲ ਚਾਲ ਪੁੱਛਾਂ ਕੀ ਹਾਲ ਚਾਲ-
ਅੱਛਾ-ਅੱਛਾ ਸ਼ਾਤ ਤੇ ਹੋ ਤੁਸੀਂ?
ਹਾਂਜੀ, ਸੈਰ ਕਰਦੀ ਪਈ ਸੀ, ਹਵਾ ਵਧੀਆ ਚੱਲਦੀ ਪਈ ਹੈ ਨਾ ਅੱਜ?
ਹਾਂ ਨਹੀਂ ਲੈਣੀ ਚਾਹੀਦੀ ਹੈ ਬਾਹਰ ਦੀ ਵੀ ਹਵਾ ਲੈਣੀ ਚਾਹੀਦੀ ਹੈ, ਅੰਦਰ ਹੀ ਸਾਰਾ ਦਿਨ ਬੈਠੇ- ਬੈਠੇ-ਬੈਠੇ ਵੀ ਮਨ ਅੱਕ ਜਾਂਦਾ ਹੈ ਬਸ ਲਾਲਚ, ਮੈਨੂੰ ਥੋੜਾ ਲਾਲਚ ਸੀ ਕਿ ਮੈਂ- ਥੋੜ੍ਹਾ ਚਲ ਕੰਮ ਕਰ ਲਵਾਂ।
ਹਾਂਜੀ-ਹਾਂਜੀ ਕੰਮ ਵੀ ਜ਼ਰੂਰੀ ਹੈ ਵੇਖੋ ਜਿਹੜਾ- ਉਹ ਵੀ ਟਾਈਮ ਨਿਕਾਲਣਾ ਪੈਂਦਾ ਕੰਮ ਵਾਸਤੇ ਵੀ। ਹਾਂ, ਮੈਂ ਪੁੱਛਣਾ ਸੀ ਹਾਂ ਗਰਮੀ- ਤੇ ਹੈ ਕੀ ਕਰੀਏ, ਕੰਮ ਨੀ ਹੁੰਦਾ ਕੋਈ? ਮੈਂ ਸੋਚ ਰਹੀ ਸੀ ਮੈਂ ਨਾ ਪੁੱਛ ਰਹੀ ਸੀ ਮੇਰੇ ਨਾ ਵਾਲ ਬੜੇ ਹੋ ਗਏ ਨੇ- ਚਿੱਟੇ ਹੋਈ ਜਾਂਦੇ ਪਏ ਨੇ, ਤੇ ਮੈਨੂੰ ਤੇ ਸਮਝ ਨੀ ਆਉਂਦੀ ਪਈ, ਮੈਨੂੰ ਤੇ ਸਭ ਕਹਿੰਦੇ ਨੇ ਤੁਸੀਂ ਬਜ਼ਾਰੋ ੳਹ ਲਾ ਲੋ ਫਿਰ ਮੈਨੂੰ- ਤੇ ਡਰ ਲੱਗਦਾ ਕੈਮੀਕਲ ਵਾਲੀ ਲਗਾਉਣ ਤੇ, ਡਾਈ।
ਹ ਨਹੀਂ ਪਰ ਅੱਜ-ਕੱਲ੍ਹ ਲਗਾਉਂਦੇ ਤੇ ਸਾਰੇ ਹੀ ਪਏ ਨੇ। ਜੇ ਜ਼ਿਆਦਾ ਹੋ ਗਏ ਨੇ ਤੁਹਾਡੇ ਅੰਦਰੋਂ ਤੱਕ ਹੋ ਗਏ ਨੇ ਫਿਰ- ਤੇ ਤੁਸੀਂ ਇੱਕ ਵਾਰੀ ਤੇ ਕਰਾ ਲੋਓ ਬਜ਼ਾਰੋਂ।
ਤੇ ਅਸੀਂ ਪਾਰਲਰ ਤੋਂ ਵੀ- ਤੁਸੀਂ ਪਾਰਲਰ ਤੋਂ ਕਰਾਉਦੇ ਹੋ? ਕਿਥੋ ਕਰਾਉਂਦੇ ਹੋ ਤੁਸੀ?
ਨਹੀਂ ਮੈਂ ਇੱਕ ਦੋ ਵਾਰੀ ਕਰਾਈ ਹੈ ਪਾਰਲਰ- ਤੋਂ ਕਲਰ ਕਰਵਾਇਆ ਵੇ, ਉਹ ਫੇਰ ਸਾਰੇ ਵਾਲ- ਕਵਰ ਹੋ ਜਾਂਦੇ ਨੇ ਨਾ ਇੱਕ ਵਾਰੀ ਤੇ ਕਰਾ ਲੈਂਦੀ ਹਾਂ ਮੈਂ ਵਿਚ ਵਿਚ, ਤੇ ਫੇਰ ਬਾਅਦ ਚੋਂ ਨੀ ਮੈਂ ਹਰ ਹਫ਼ਤੇ ਦਸ ਦਿਨ ਬਾਅਦ ਤੇ- ਚਿੱਟੇ ਹੋ ਜਾਂਦੇ ਨੇ, ਜਿੰਨਾ ਮਰਜ਼ੀ ਵ
ਉਹੀ ਤੇ ਕਹਿ ਰਹੀ ਹਾਂ, ਸਹੀ ਕਹਿ ਰਿਹੇ ਮੈਂ ਹੀ ਸੋਚ- ਪੁੱਛ ਰਹੀ ਸੀ ਪੁੱਛਾਂਗੀ ਮੈਂ ਕਿਹਾ ਕਿਸੇ ਨੇ ਕਰਵਾਏ ਹੋਣਗੇ ਤਾਂ ਹੀ ਪੁੱਛਾਂਗੀ ਕਮ ਸੇ ਕਮ- ਕਮ ਇੱਕ ਸਾਲ ਤੇ ਰੁਕਣੇ ਚਾਹੀਦੇ ਨਾ ਵਾਲ।
ਨਹੀਂ-ਨਹੀਂ ਜੀ ਨਹੀਂ ਐਸਾ ਤਾਂ ਕੋਈ ਵੀ ਨਹੀਂ ਕਲਰ ਹੈਗਾ ਕਿ ਜਿਹੜਾ ਤੁਹਾਡਾ ਸਾਲ ਰੁਕ ਜਾਵੇ। ਕਿਉਂਕਿ ਜਿਹੜੇ ਅੱਗੇ-ਅੱਗੋਂ ਹੁੰਦੇ ਨੇ ਨਾ ਅੱਗੋਂ ਤੇ ਨਾ ਹਫਤੇ ਦਸ ਦਿਨ ਬਾਅਦ- ਹੋਣ ਹੀ ਲੱਗ ਜਾਂਦੇ ਨੇ ਜ਼ਰਾ-ਜ਼ਰਾ। ਤੇ ਉਹ ਫੇਰ ਬੁਰੇ ਲੱਗਦੇ ਨੇ, ਹਾਂ। ਜੇ ਤੁਸੀਂ ਸਾਰੇ ਮਤਲਬ ਹਜੇ ਤੱਕ ਕਰਾਏ ਹੀ ਨਹੀਂ ਹੈ ਤੁਹਾਡੇ ਅੰਦਰ ਵੀ ਹੈਗੇ ਨੇ- ਮਤਲਬ ਲੰਬੇ ਨੇ ਵਾਲ ਤੇ ਜੇ ਉਹ ਵੀ ਹੋ ਗਏ ਹੋਏ ਨੇ ਇੱਕ ਵਾਰੀ ਤੁਸੀਂ ਕਾਰਾ ਲਓ। ਪਾਰਲਰ ਤੋਂ, ਤੇ ਫੇਰ ਬਾਅਦ ਚੋਂ ਤੁਸੀਂ ਫਿਰ ਅੱਗੋਂ- ਅੱਗੋ ਲਾ ਲਿਆ ਕਰੋ, ਥੋੜ੍ਹੀ ਜਿਹੀ ਹਰਬਲ ਮਹਿੰਦੀ
ਹਾਂ ਅੱਛਾ, ਤੇ ਮਤਲਬ
ਹਰਬਲ ਮਹਿੰਦੀ ਦਾ ਪੈਕੇਟ ਮਿਲਦਾ ਵੀਹ ਰੁਪਏ ਦਾ, ਪੈਕੇਟ ਤੇ ਚਾਰ ਪੈਕਟ ਲਵੋ, ਇੱਕ ਡਿੱੱਬਾ ਮਿਲਦਾ ਸੱਠ ਰੁਪਏ ਦਾ ਮਿਲ ਜਾਂਦਾ ਹੈ। ਉਹ
ਅੱਛਾ, ਕਿਹੜੀ ਕੰਪਨੀ ਦੀ ਹੈਗੀ ਹੈ।
ਮੈਂ ਸੁਗੰਧਾਂ ਦੀ ਲਗਾਨੀ ਹਾਂ
ਸਈ ਨਿਕਲੀ ਹੇਗੀ ਏ
ਹਾਂ, ਹਾਂ ਮੈਂ ਤੇ ਉਈ ਕਰਨੀ ਆ, ਮੈਂ ਤੇ ਕਈ ਸਾਲ ਹੋ ਗਏ ਨੇ ਤੇ, ਮੇਰੇ ਅੱਗੋਂ-ਅੱਗੋਂ ਹੋ ਜਾਂਦੇ ਨੇ ਨਾ, ਤੇ ਫੇਰ ਮੈਂ ਪੰਦਰਾਂ ਦਿਨ ਬਾਅਦ, ਉਹਦੇ ਨਾਲ ਥੋੜ੍ਹੀ ਜਹੀ ਅਗੋ ਅੱਗੇ ਲਗਾ ਲੈਂਨੀ ਆ ਬਰਸ਼ ਨਾਲ
ਹਮ, ਅੱਛਾ
ਸਹੀ, ਲੰਘ ਜਾਂਦਾ ਵੇ ਟਾਈਮ
ਅੱਛਾ, ਤੇ ਮੈਂ ਕਿਹਾ ਚਲੋ, ਤੁਸੀਂ ਵੀ, ਤੁਹਾਡੇ ਵੀ ਵਾਲ, ਮੈਂ ਦੇਖਨੀ ਆ ਨਾ, ਤੇ ਬੜੇ ਸੋਹਣੇ ਹੋਏ ਹੁੰਦੇ ਨੇ ਕਲਰ ਤੇ, ਮੈਂ ਸੋਚਨੀ ਆ ਕਿ ਮੇਰੇ ਈ ਵਾਲ ਜਲਦੀ ਚਿੱਟੇ ਹੋ ਗਏ ਨੇ, ਤੁਹਾਡੇ ਵਾਲ ਤੇ ਹਜੇ ਠੀਕ ਹੈਗੇ ਨੇ ਤੁਹਾਡਾ ਨਾ ਅੱਛੇ ਲੱਗਦੇ ਨੇ, ਨੈਚੁਰਲ, ਨੈਚੁਰਲ ਹੈਗਾ ਨਾ ਤੁਹਾਡਾ, ਪਤਾ ਨੀ ਚੱਲਦਾ ਵੀ ਡਾਈ ਕਿਰਾਇਆ ਦਾ ਏ
ਹਾਂਜੀ-ਹਾਂਜੀ, ਪਰ ਅੱਜ ਕੱਲ੍ਹ ਦੇ ਮਾਰਕੀਟ ਚ ਆਏ ਹੋਏ ਨੇ ਅੱਛੇ, ਸਾਡੀ ਨੂੰਹ ਏ, ਜੇਹੜੀ ਉਹ ਕਹਿੰਦੀ ਮੰਮੀ ਇਹ ਨਾ, ਮੇਹਿੰਦੀ ਨਾਲ ਲਗਾਇਆ, ਅ ਆਲੀ ਨਾਲ ਹਰਬਲ ਨਾਲ ਲਗਾਇਆ ਕਰੋ, ਇਹਨਾ ਮਾ ਵਾਲ ਨਾ ਹਾਰਡ- ਹਾਰਡ ਰਹਿੰਦੇ ਨੇ, ਤੇ ਉਹਨੇ ਫੇਰ ਪਿਛਲੇ ਇੱਕ ਦੋ, ਦੋ ਹਫ਼ਤੇ ਹੋ ਗਏ ਨੇ ਤੇ ਉਹਨੇ ਗੋਦਰਰੇਜ ਦੀ ਖਰੇ ਗੋਦਰਰੇਜ ਦੀ ਸੀ, ਕਿਦੀ ਸੀ ਉਹਦਾ ਹੇਅਰ ਕਲਰ ਲਗ ਗਵਾਇਆ ਬਰਾਊਨ ਕਲਰ ਦਾ ਹੀ ਸੀ, ਮਤਲਬ ਮੈ ਵਾਲਾਂ ਨਾਲ ਮੈਚ ਹੀ ਹੋ ਗਿਆ ਸੀ। ਉਹ ਜਦੋਂ ਮੈਂ ਲਗਾਇਆ ਨਾ, ਮੇਰੇ ਵਾਲ ਬੜੇ ਈ ਸੋਫਟ, ਪਰ ਮੈਂ ਕੀ, ਮੈਂ ਮਹਿੰਦੀ ਲਗਾਂਨੀ ਆ ਨਾ, ਤੇ ਉਹਦੇ ਨਾਲ ਮੇਰੇ ਵਾਲ ਹਾਰਡ ਹੋ ਜਾਂਦੇ, ਹਾਰਡ- ਹਾਰਡ ਲੱਗਦੇ ਜੇ
ਅੱਛਾ, ਜੇਹੜੀ ਉਹ ਹਰੀ ਵਾਲੀ ਮੇਹਿੰਦੀ ਹੁੰਦੀ ਜੇਹੜੀ, ਅ ਪਿਓਕੇ ਕੇ ਲਗਾਦੇ ਨੇ
ਹਂ ਜੀ
ਤੇ, ਉਹ ਨੀ ਸਹੀ ਰਹੇਗੀ
ਨਈ, ਉਹ ਵੀ ਅਗਰ ਤੁਸੀਂ ਬਾਜ਼ਾਰ ਦਾ ਨਈ ਕੈਮੀਕਲ, ਤੋਂ ਜ਼ਿਆਦਾ ਤੁਹਾਨੂੰ ਵੇਹਿਮ ਹੈਗਾ ਹੈ, ਤੇ ਤੁਸੀਂ ਉਹ ਘਾਰ ਵਾਲੀ ਲਗਾ ਲੋੋ
ਹਾਂ, ਉਹ ਤੁਸੀਂ ਫੇਰ ਕਿਵੇਂ ਬਨਾਦੇ ੳ, ਉਹਦੇ ਚ ਕੀ ਪਾਂਦੇ ੳ, ਮੈਂ ਕਦੀ ਬਨਾਈ ਨੀ, ਲਗਾਈ ਨੀ
ਮੈਂ ਤੇ, ਜਦੋਂ ਬਾਜ਼ਾਰੋਂ ਵੀ ਪੈਕੇਟ ਲੈਂਨੀ ਆ ਨਾ ਇੱਕ ਨੇਹਾ ਦਾ ਪੈਕੇਟ ਆਂਦਾ ਹੈਗਾ ਵੇ, ਉਹੀ ਲੈ ਲੈਂਨੀ ਆ, ਉਹਦੇ ਚ ਸਾਰਾ ਕੁਛ ਹੁੰਦਾ ਵੇ
ਅੱਛਾ
ਟਾਈਮ ਨੀ ਹੈਗਾ ਕਿ ਮੈਂ, ਸੀ਼ਕਾਕਾਈ ਵੱਖਰਾ ਪਾਵਾਂ, ਐ ਫਲਾਣਾ ਚੀਜ਼ ਭੜੋਏਵਾਂ ਤੇ, ਮੈਂ ਤੇ ਉਹ ਨਾ ਸਾਰਾ ਵਿਚ ਸਮਾਨ ਉਹਦੇ ਵਿੱਚ ਹੀ ਹੁੰਦੇ, ਫਿਰ ਮੈਂ ਉਹਨੂੰ ਭੀਓ ਦੇਨੀ ਆ, ਫਿਰ ਮੈਂ ਏਨਾ ਜ਼ਰੂਰ ਕਰਨੀ ਆ, ਚਾਹ ਪੱਤੀ ਦਾ ਪਾਨੀ ਬਨਾ ਲੈ ਨੀ ਆ, ਤੇ ਉਹ ਪਾਨੀ ਪਾ ਲੈਂਨੀ ਆ ਪਿਓਨ ਵੇਲੇ ਤੇ ਕੌਫੀ ਦੇ ਦੋ, ਤਿੰਨ ਪਾਊਚ ਪਾ ਲੈਂਨੀ ਆ, ਬਸ ਇੱਕ ਦੋ ਚਮਚ ਤੇ, ਹੋਰ ਕਿੰਨਾ ਕੁੱ ਜਾਂਦਾ ਤੇ ਨੀ ਬਸ ਮੈਂ ਸਾਦੇ ਪਾਨੀ ਨਾਲ ਨੀ ਘੋਲਦੀ, ਤੇ ਚਾਹ ਪੱਤੀ ਦੇ ਪਾਨੀ ਨਾਲ ਘੋਲ ਦੇਨੀ ਆ, ਤੇ ਕੌਫੀ ਦੇ ਪਾਊਚ ਪਾ ਲੈਂਨੀ ਆ, ਦੋ- ਦੋ ਰੁਪਏ ਵਾਲੇ ਆਂਦੇ ਨੇ ਨਾ ਤਿੰਨ ਚ ਦੋ ਤਿੰਨ ਉਹ ਪਾ ਲੋ, ਤੇ ਮੈਂ ਤੇ ਐਵੇਂ ਈ ਕਰਨੀ ਆ ਜੇ ਉਹ ਵਾਲੀ ਲਗਾਵਾ ਤੇ ਉਹ ਵੀ ਲਗਾ ਲੈਂਨੀ ਆ, ਵਿੱਚ- ਵਿੱਚ ਗਰਮੀਆਂ ਚ ਲਗਾ ਲੈਂਨੀ ਆ ਉਹ ਸਰਦੀਆਂ ਚ ਫੇਰ ਨੀ ਲਗਾਦੀ, ਠੰਡ ਕਰਕੇ ਦੇਖੋ ਕਲਰ ਤੇ ਓਹਦਾ ਹਾਂ ਲਾਈਟ ਈ ਰੇਹਦਾ ਵੇ, ਬਿਲਕੁਲ ਜੇ ਵਾਲਾ ਵਾਲਾ ਤੇ ਨੀ ਰਹੰਦਾ, ਜਿਵੇ ਮਹਿੰਦੀ ਦਾ
ਮਤਲਬ ਵੀ ਕਿੰਨੇ ਦਿਨ ਬਾਦ ਫੇਰ ਮਤਲਬ ਕੀ ਦੁਬਾਰਾ ਲਗਾਨੀ ਪੈਂਦੀ ਏ ਵੀ।
ਤੀ ਲਗਾਨੀ ਏ ਲਗਾਨੀ ਪੈਂਦੀ ਐ ਔਰ ਮਹੀਨੇ ਦੋ ਮਹੀਨੇ ਬਾਦ ਲਗਾਓ, ਓ ਆਲੀ ਲਗਾਨੀ ਏ ਤੇ ਸਾਰੇ ਵਾਲਾ ਚ। ਤੇ ਜੇ ਤੁਸੀਂ ਕਿਧਰੇ ਜਾਨੇ ਜਿਵੇਂ ਐਮਰਜੈਂਸੀ- ਕਿੱਧਰੇ ਜਾਣਾ ਹੁੰਦੈ ਓ ਤੇ ਭਾਵੇਂ ਸਵੇਰੇ ਤੁਸੀਂ ਕਾ ਉੱਠੋ ਤੇ ਕੰਮ ਕਰਦੇ-ਕਰਦੇ ਵੀ ਲਗਾ ਲੋ ਹਰਬ ਹਰਬਲ ਮੈਂਦੀ ਜੇੜੀ ਹੁੰਦੀ ਏ, ਓ ਤੇ ਹਾਂ ਓ ਤੇ ਤੁਸੀਂ ਪੰਦਰਾਂ-ਵੀਹ ਮਿੰਟ ਵੀ ਲਗਾਓਗੇ ਤੇ ਤਵਾਡਾ ਰੰਗ ਚੜ੍ਹ ਜਾਂਦਾ ਵੇ ਓਤੇ।
ਅੱਛਾ ਅੱਛਾ, ਪੰਦਰਾਂ ਮਿੰਟ ਬੜਾ, ਅੱਛਾ।
ਸਵੇਰੇ ਉੱਠਣੀ ਆਂ ਨਾ ਕ ਕੰਮ ਕਰਦੇ ਕਰਦੇ ਈ ਓ ਲਗਾ ਲੈਂਣੀ ਆ ਤੇ ਨਾਨ ਵੇਲੇ ਸੇਰ ਧੋਲੋ ਤੇ ਓ
ਹਾਂ, ਓ ਤੇ ਸ‌ਈ ਏ ਨਾ। ਜਲਦੀ ਹੋਏ ਕਿਧਰੇ ਜਾਣ ਦੀ ਫੇਰ ਐਵੇਂ ਲਗਾ ਲੋੋ।
ਹਾਂ, ਹਰਬੱਲ ਏ ਨਾਂ ਵੈਸੇ ਓਦਾ ਨੁਕਸਾਨ ਵੀ ਨੀ ਓ ਹਜੇ ਤਕ ਤੇ ਨੀ ਹੋਇਆ। ਮੈਂ ਕਾਫ਼ੀ ਚੇਰ ਤੋਂ ਲਗਾ ਰੀ ਆਂ ਓਈ ਵਾਲੀ।
ਦਿਨ ਬਾਦ ਲਗਾਂਦੇ ਓ ਤੁਸੀਂ।
ਫੇਰ ਮੈਂ ਪੰਦਰਾਂ ਦਿਨ ਬਾਦ, ਵੀ ਦਿਨ ਬਾਦ ਐਵੇਂ ਈ ਲਗਾਂਣੀ ਆਂ।
ਅੱਛਾ, ਤੇ ਓਦਾ ਫੇਰ ਕੈਂਦੇ ਨੇ ਸਕਿਨ ਤੇ ਵੀ ਕਲਰ ਆ ਜਾਂਦੈ ਫੇਰ
ਨਈ ਨਈ, ਤੁਸੀਂ ਮੈਂ ਜੇੜਾ ਤੁਆਨੂੰ ਨਾਮ ਦੱਸਿਆ ਵੇ ਓਈ ਵਾਲੀ ਲ‌ਓ ਗੇਨਾ ਓਦਾ ਨੀ ਆਏਗਾ। ਸਕਿਨ ਤੇ ਕਲਰ, ਮੈਂ ਲੱਗਾਣ--ਆ ਜਾਂਦਾ ਤੇ ਥੋੜਾ ਬੋਤਾ ਜੇ ਵੈਸ ਧਿਆਨ ਨਾਲ ਲਗਾਓਗੇ ਤੁਸੀਂ ਕੋਈ ਦੂਸਰਾ ਈ ਲਗਾਏਗਾ। ਆਪੇ ਤੋਡੀ ਲਗਾਓ ਤੇ ਓ ਵੇਖ ਕੇ ਈ ਫੇਰ ਤੁਸੀਂ ਵੇਖ ਲੋ ਜੇ ਥੋੜ੍ਹਾ ਬੋਤਾ ਲਗ ਵੀ ਜਾਂਦੈ ਤੇ ਓਨੂੰ ਕੱਪੜੇ ਨਾਲ ਸਾਫ਼ ਕਰ ਲੋ ਤੁਸੀਂ। ਵੈਸੇ ਓਦਾ ਕਲਰ ਜਾਦਾ ਨੀ ਲੱਗਦਾ ਹੈਗਾ, ਹੂੰ।
ਕੈਂਦੇ ਨੇ ਓ ਨਿੰਬੂ ਉੱਤੇ ਲਗਾ ਕੇ ਜੇ ਸਕਿਨ ਤੇ ਆ ਵੀ ਜਾਏ ਨਾ ਕਲਰ ਤੇ ਮੇਰੀ ਸੱਸ ਸਕਿਨ ਦਿੰਦੀ ਸੀ ਨਿੰਬੂ ਨਾਲ ਲਗਰ ਰਗੜ ਲੋ ਤੇ ਓ ਫੇਰ ਉਤਰ ਜਾਂਦੈ ਕਲਰ ਸਕਿੰਨ ਤੋਂ।
ਹਾਂ ਤੇ ਦੇ ਐਂਝ ਕਰ ਲੋ ਭਾਵੇਂ। ਵੈਸੇ ਤੇ ਅਗਰ ਧਿਆਨ ਨਾਲ ਲਗਾਓਗੇ
ਰੀਲ ਚ ਵੀ ਦੇਖਿਆ ਸੀ ਇੱਕ ਵਾਰੀ ਤੇ ਓਨੇ ਪਤੈ ਕੀ ਕੀਤਾ ਸੀ ਪੈਲੇ ਵੈਸ ਰੀਨ ਲਗਾ ਲੀ ਸੀ ਸਕਿਲ ਸਕਿੰਨ ਤੇ। ਸਕਿਨ ਤੇ ਵੈਸਲਿਨ ਲਗਾ ਲਈ। ਓ ਫੇਰ ਚਿਕਨਾ ਹੋ ਜਾਂਦੀ ਏ ਸਕਿੰਨ। ਓ ਫੇਰ ਹਾਂ ਕਲਰ ਨੀ ਆ ਆਂਦਾ ਸ ਤੇ ਪਰ ਮੈਂ ਕਦੇ ਯੂਸ ਨੀ ਕੀਤਾ ਐਵੇਂ ਮਤਲਬ ਐ
ਨਈ ਵੈਸੇ ਤੁਸੀਂ ਅਗਰ ਧਿਆਨ ਨਾਲ ਲਗਾਓਗੇ ਨਾ ਸੇਫਟੀ ਕਰ ਯੂਸ ਅਤੇ ਫੇਰ ਨੀ ਕੁਛ ਪਰੇਸ਼ਾਨੀ ਨੀ ਹੋਏਗੀ। ਕਿਉਂਕਿ ਮੈਂ ਲਗਾ
ਓਨਲੀ ਨੈਵੀਗੇਸ਼ਨ ਆ ਰਿਐ।
ਮੈਂ ਤੇ ਆਪੇ ਵੀ ਲਗਾ ਲੈਂਨੀ ਆ, ਸ਼ੀਸ਼ੇ ਅੱਗੇ ਖੜੀ ਹੋ ਕੇ, ਵਾਸ਼ ਪੇਸ਼ਣ ਦੇ ਸ਼ੀਸ਼ੇ ਅੱਗੇ ਖੜੀ ਹੋ ਕੇ ਆਪੇ ਈ ਬਰੱਸ਼ ਨਾਲ ਲਗਾ ਲੈਂਣੀ ਆਂ। ਕਿਨੂੰ ਕਵਾਂ ਕੋਈ ਸ ਕਿਸੇ ਕੋਲ ਟੈਮ ਕਿਸੇ ਵੇਲੇ ਨਈ ਹੁੰਦਾ। ਕੋਈ ਹੁਣ ਤੇ ਮੁੰਡੇ ਦਾ ਵਿਆ ਤੇ ਮੈਂ ਹੁਣ ਈ ਕੀਤਾ ਵੇ। ਪੈਲੇ ਤਾਂ ਕਲਾ ਕੋਈ ਨੀ ਹੁੰਦਾ ਸੀ ਆਪੇ ਈ ਲਗਾਂਦੀ ਸਾਂ।
ਅੱਛਾ, ਨਈ ਮੇਰੀ ਤੇ ਬੇਟੀ ਹੈਗੀ ਏ, ਮੈਂ ਤੇ ਬੇਟੀ ਕੋਲੋਂ ਵੀ ਲਗਵਾ ਲਾਂਗੀ। ਵੈਸੇ ਤੇ ਕੋਈ ਗੱਲ ਨੀ। ਫੇਰ ਅੱਗੇ ਅੱਗੇ ਈ ਲੱਗਦੀ ਹਾਂ ਲੱਗਦੀ ਹੋਏਗੀ ਤਾਡੇ ਕੋਲੋਂ ਅਪਣੇ-ਆਪ ਕੋਲੋਂ ਤੇ?
ਹਾਂ, ਨਈ ਮੈਂ ਤੇ ਪੂਰੇ ਸੇਰ ਚ ਵੀ ਮੈਂ ਹਰੀ ਵੀ ਲਗਾਂਦੀ ਹੁੰਦੀ ਸਾਂ ਕਈ ਵਾਰੀ। ਮੈਨੂੰ ਕੋਈ ਨੀ ਮਿਲਦਾ ਸੀ ਤੇ ਮੈਂ ਤੇ ਆਪੇ ਈ ਲਾ ਲੈਂਦੀ ਸਾਂ ਸ਼ੀਸ਼ੇ ਅੱਗੇ ਖੜੀ ਹੋ ਕੇ। ਹਾਂ, ਲਗਾ ਲੈਂਦੀ ਸਾ ਮੈਂ, ਐਸਾ ਕਿਉਂ ਅੰਦਰ ਕਿੰਨੇ ਕੋਈ ਐਸਾ ਤੇ ਹੈ ਨੀ ਕੀ ਮੇਕਅਪ ਕਰਨੈ, ਖਰਾਬ ਹੋ ਜੇਗਾ। ਕੁਛ ਹੋ ਜੇਗਾ, ਐ ਤੇ ਜਿਵੇਂ ਮਰਜ਼ੀ ਲਗਾ ਦੋ।
ਹਰੀ ਮੈਂਦੀ ਦਾ ਐਵੀ ਨੀ ਨਾ ਹੈਗਾ, ਸ ਸਕਿੰਨ ਤੇ ਵੀ ਐ ਨੀ ਹੁੰਦਾ ਕਿ ਚੜ ਜੇਗੀ। ਦੂਜੀ ਮੈਂਦੀ ਦਾ ਡਰ ਲੱਗਦੈ ਬੀ ਸ ਕਿੰਨ ਤੇ ਫੇਸ ਤੇ ਨਾ ਆ ਜਾਏ। ਐ ਹਰੀ ਮੈਂਦੀ ਦਾ ਐ ਨੀ ਡਰ ਹੁੰਦਾ, ਕਿਧਰੇ ਲੱਗ ਵੀ ਗਈ ਏਧਰ-ਊਧਰ
ਕਯਾ ਨਾਮ ਨਾ ਓ ਯੂਜ ਕਰਕੇ ਦੇਖੋ ਤੇ ਸਈ ਐ ਸੁਗੰਧਾ-ਸੁਗੰਧਾ ਦੀ। ਸੁਗੰਧਾਂ ਦੀ ਖਾਦੀ ਵਾਲੇਆਂ ਦੀ ਹੈਗੀ ਐ।
ਅੱਛਾ-ਅੱਛਾ-ਅੱਛਾ, ਠੀਕ ਐ-ਠੀਕ ਐ ਅੱਛਾ ਔਨਲਾਈਨ ਲੇਂਦੇ ਓ ਯਾ ਮਿਲ ਜਾਏਗੀ ਵੈਸੇ
ਮਿਲ ਜਾਂਦੀ ਏ ਮਾਰਕੀਟ ਚੋਂ।
ਚਲੋ ਠੀਕ ਏ ਮੈਂ ਨਾ ਦੇਖਣੀ ਆ ਸਰਚ ਕਰਨੀ ਆ ਫਿਰ।
ਹਾਂ ਨਈ ਮਿਲੇਗੀ ਤੇ ਤੁਸੀਂ ਦੱਸਿਆ ਜੇ ਮੈਨੂੰ ਮੈਂ ਮੰਗਵਾ ਦਾਂਗੀ ਤਾਨੂੰ ਫੇਰ।
ਠੀਕ ਏ ਜੀ, ਠੀਕ ਏ ਚਲੋ ਹੋਰ ਠੀਕ ਸਭ ਵਧੀਆ।
ਹਾਂਜੀ ਸਾਰੇ ਠੀਕ ਵਧੀਆ।
ਚਲੋ ਠੀਕ ਏ ਜੀ, ਅੱਛਾ ਜੀ ਸਾਸ ਸ਼੍ਰੀ ਕਾਲ।
ਸਾਸ ਸ਼੍ਰੀ ਕਾਲ।
ਬੁਗਿਆ ਹੋਰ ਕਰ ਲੈ ਫੋਨ, ਫੋਨ ਤੇ ਹਜੇ ਬਰੇ ਕਰਨੇ ਨੇ, ਫੋਨ ਕਰ।